ਹੈਲੋ,
ਹੈਲੋ,
ਸਸ ਰੀ ਅਕਾਲ ਜੀ
ਕੀ ਹਾਲ ਚਾਲ
ਬਸ ਵਧੀਆ ਤੁਸੀਂ ਕਿਵੇਂ ਹੋ
ਮੈਂ ਵੀ ਵਧੀਆ, ਤੁਸੀਂ ਸੁਣਾਓ
ਬਸ ਹਾਂਜੀ-ਹਾਂਜੀ ਸਭ ਠੀਕ। ਹੋਰ ਕੀ ਕਰ ਰਹੇ ਸੀ।
ਬਸ ਕੁਛ ਨੀ ਇਧਰ ਉਧਰ ਕੰਮ ਜੋ ਹੁੰਦੇ ਨੇ ਰਸੋਈ ਦੇ ਕੱਪੜੇ ਤੈਅ ਲਗਾਣੇ ਕਪੜੇ ਕੁੱਤੇ ਸੀ ਅੱਜ ਬੜੇ ਫਿਰ ਸੁ ਸੁਖਾਏ ਔਰ ਉਤਾਰੇੇ ਤੇ ਤੈਅ ਲਗਾ ਰਹੀ ਹੁਣ
ਅੱਛਾ ਰੋਟੀ -ਰੋਟੀ ਬਣ ਗਈ।
ਹਾਂ ਰੋਟੀ ਰੂਟੀ ਬਣ ਰਹੀ ਹੈ ਦਾਲ ਦੂਲ ਅੱਜ ਰਾਜਮਾਂ ਬਣਾਏ ਸੀ ਦੁਪਹਿਰੀ ਤੇ ਉਹੀ ਬਹੁਤ ਸਾਰੇ ਬਣਾ ਲਏ ਤੇ ਬਚ ਗਏ। ਉਹੀ ਖਾਵਾਂਗੇ ਰਾਜਮਾਂ ਦੇ ਨਾਲ ਰੋਟੀ ਜ਼ਿਆਦਾ ਪਸੰਦ ਕਰਦੇ ਨੇ ਨਾ। ਰਾਜਮਾ,
ਅਸੀਂ ਵੀ ਇੱਧਰ ਸੰਡੇ ਨੂੰ ਹੋਏ ਨਾ ਤੇ ਅਸੀਂ ਰਾਜਮਾਂ ਬਣਾਂਦੇ ਆ। ਪਹਿਲੇ ਤਾਂ ਅਸੀਂ ਰੋਜ਼ ਰਾਜਮਾਂ ਸੰਡੇ ਨੂੰ ਮਤਲਬ ਰਾਜਮਾ ਹੀ ਬਣਾਂਦੇ ਸੀ ਪਰ ਹੁਣ ਕਾਫੀ ਟਾਈਮ ਤੋਂ ਮਤਲਬ ਐਵੇਂ ਸੰਡੇ ਨੂੰ ਛੱਡ ਦਿੱਤਾ ਬਣਾਣਾ ਕਦੀ ਕਦੀ ਬਣਾਓ ਨਾ ਫਿਰ ਸਵਾਦ ਵੀ ਲੱਗ ਰਾਜਮਾਂ ਅ ਰਾਜਮਾਂ ਨਾਲ ਚੋਲ ਬਣਾ ਲੈਣੇ ਆ ਫਿਰ ਕਦੀ ਕਦੀ ਕੁਲਚੇ ਲੈਂਦੇ ਆ ਰਾਜਮਾਂ ਕੁਲਚੇ ਬਹੁਤ ਸਵਾਦ ਲੱਗਦੇ ਹੈ,
ਮੈਂ ਬਹੁਤ ਸਾਰੇ ਖਾ ਲਏ ਫਿਰ ਅੰਬ ਵੀ ਖਾ ਲਏ ਪੇਟ ਇੰਨਾ ਹੈਵੀ ਹੋ ਗਿਆ ਮਨ ਸੈਰ ਕਰੀ ਜਾਵਾਂ ਕਰੀ ਜਾਵਾਂ, ਹੁਣ ਕੁਝ ਖਾਂਣ, ਦਾ ਮਨ ਨੀ ਹੈ ਇੰਨਾ ਹੈਵੀ ਹੋ ਗਿਆ।
ਅੱਛਾ, ਸਾਡੇ ਉੱਧਰ ਵੀ ਨਾ ਰਿਸ਼ਤੇਦਾਰਾਂ ਚ ਪਰ ਉਹ ਸੀ ਪ੍ਰਭਾਤ ਫੇਰੀ ਸੀ। ਨਿਕਾਲਦੇ ਨਾ ਗੁਰਪੁਰਬ ਦੀਆਂ, ਨਿਕਾਲਦੇ ਹੋਣਗੇ। ਤੇ ਉੱਧਰ ਗਏ ਹੋਏ ਸੀ ਡੈਡੀ ਤੇ, ਇਧਰ ਵੀ ਐਵੇਂ ਰਾਤ ਛੋਲੇ ਕੁਲਚੇ ਬਣਾਏ ਹੋਏ ਸੀ ਉਹ ਲੈ ਕੇ ਆਏ ਉਹ -
ਅੱਛਾ ਜੀ ਅੱਛਾ ਜੀ, ਵਧੀਆ,
ਔਰ,
ਬਸ ਬੱਚੇ ਉਹ ਭੂਆ ਆਈ ਦੀ ਹੈ। ਥੱਲੇ ਤੇ ਉਹਨਾਂ ਦੇ ਬੱਚੇ ਵੀ ਆਏ ਦੇ ਨੇ,
ਅੱਛਾ,
ਹਾਂ ਤੇ ਉਹਨਾਂ ਨਾਲ ਖੇਲ ਰਹੇ ਨੇ,
ਅੱਛਾ
ਇੱਕ ਦੂਸਰੇ ਨਾਲ ਲੜਦੇ ਇਨਾਂ ਨੇ, ਕੋਈ ਹਿਸਾਬ ਨੀ, ਇੱਕ ਦੂਸਰੇ ਦੇ ਵਾਲ ਪੁੱਟਦੇ ਨੇ ਧੱਕਾ ਮਾਰ, ਬੜਾ ਲੜਦੇ ਨੇ, ਬੜਾ ਲੜਦੇ ਨੇਂ। ਫ਼ਿਰ ਛੁਡਾਨੀ ਆ। ਏਨਾ ਪ੍ਰੇਸ਼ਾਨ ਕਰਦੇਂ ਨੇਂ। ਬਹੁਤ ਪ੍ਰੇਸ਼ਾਨ ਕਰਦੇਂ ਨੇਂ। ਹੂੰ।
ਹੁਣ ਤਾਂ ਛੁੱਟੀਆਂ ਵੀ ਖ਼ਤਮ ਹੋਣ ਵਾਲ਼ੀਆਂ ਹੋਣਗੀਆਂ।
ਹੋਰ ਛੁੱਟੀਆਂ ਐਂ ਪਤਾਂ ਹੀ ਨ੍ਹੀਂ ਚੱਲਿਆ ਛੁੱਟੀਆਂ ਦਾ ਕਦੋਂ ਪਈਆਂ ਔਰ ਕਦੋਂ ਖ਼ਤਮ ਹੋ ਜਾਣੀਆਂ। ਰਹਿ ਗਏ ਦਸ ਦਿਨ। ਅੱਠ ਦਹ ਨੌਂ ਦਸ ਦਿਨ ਰਹਿ ਗਏ ਬਸ।
ਹਾਂ। ਅਸੀਂ ਵੀ ਜਦੋਂ ਛੋਟੇ ਹੁੰਦੇ ਸੀ। ਨਾ ਥੋੜ੍ਹੀ। ਛੁੱਟੀਆਂ ਰਹਿ ਜਾਂਦੀਆਂ ਸੀ। ਨਾ ਫਿਰ ਨਾ ਮਤਲਬ ਐਵੇਂ ਹੁੰਦਾਂ ਸੀ। ਯਾਰ ਅ ਹੁਣ ਨੌ ਦਿਨ ਰਹਿ ਗਏ। ਆ ਹੁਣ ਅੱਠ ਦਿਨ। ਸੱਤ ਦਿਨ ਫ਼ਿਰ ਜਦੋਂ ਅਗਲੇ ਦਿਨ ਜਾਣਾਂ ਹੁੰਦਾ। ਅਸੀਂ ਨਾ। ਮੇਰੇ ਨਾਲ਼। ਚਾਹੀਓ ਹੋਇਆਂ ਸਾਂਨੂੰ ਹੋਮਵਰਕ ਮਿਲ਼ਦਾ ਸੀ ਨਾ ਪੂਰਾਂ ਹਮੇਸ਼ਾ ਮੈਂ ਨਾ ਆਪਣਾਂ ਪੂਰਾਂ ਟਾਇਮ ਟੇਬਲ ਬਣਾਂ ਲੈਂਦੀ ਸੀ। ਕਿ ਐਂ ਵਾਲਾਂ ਐਂ ਵਾਲੇ। ਇੰਨਾਂ ਕੰਮ ਮੈਂ ਇੰਨੇਂ ਦਿਨ ਕਰਨਾਂ ਐਂ। ਇੰਨਾਂ ਕੰਮ ਇੰਨੇਂ ਦਿਨ ਕਰਨਾਂ ਐਂ। ਤੇ ਮੇਰਾ ਕੰਮ ਕੰਮਪਲੀਟ ਹੋ ਜਾਏਂਗਾ। ਲ਼ੇਕਿਨ ਕਰਦੇਂ ਕਰਦੇਂ ਨਾ। ਹਰ ਦਿਨ ਦਾ ਕੰਮ ਨਾ ਅਗਲੇ ਦਿਨ ਤੇ ਛੋੜ ਦਿੰਦੀ ਸੀ। ਫ਼ਿਰ ਮੈਂ ਜਿੰਨਾਂ ਰਹਿ ਜਾਂਦਾਂ। ਸੀ। ਉਹਦਾ ਵੀ ਵਾਪਿਸ। ਫਿਰ ਹਿਸਾਬ ਬਣਾਉਂਦੇ ਸੀ। ਕਿੰਨਾਂ ਇੰਨਾਂ ਕ ਕਰਾਂਗੀ ਕਿੰਨੇਂ ਦਿਨ। ਕਰਾਂਗੀ। ਕਰਦੇਂ ਕਰਦੇਂ ਛੁੱਟੀਆਂ ਵੀ ਖ਼ਤਮ ਹੋ ਜਾਂਦੀਆਂ ਸੀ। ਤੇ ਕੰਮ ਵੀ ਨੀਂ ਹੁੰਦਾਂ ਸੀ। ਫ਼ਿਰ ਆ ਜਾਂ ਕੇ। ਜਿਸ ਦਿਨ ਅਸੀਂ ਸਕੂਲ ਜਾਣਾਂ ਹੁੰਦਾਂ ਸੀ। ਉਹਦੇ ਇੱਕ ਦਿਨ ਪਹਿਲੇ ਪੂਰੀ ਰਾਤ ਜਾਗ ਕੇ। ਪੂਰੀ ਫਾਈਲਾਂ ਬਣਾਂ ਕੇ ਹੋਲੀਡੇ ਹੋਮਵਰਕ। ਕੰਮਪਲੀਟ ਕਰਕੇ ਫ਼ਿਰ ਸਕੂਲ ਜਾਣਾਂ ਹੁੰਦਾਂ ਸੀ। ਉਸ ਦਿਨ ਫ਼ਿਰ ਮੇਰੇ ਮਨ ਚ ਆਂਦਾ। ਯਾਰ ਇਕੋ ਛੁੱਟੀ ਮਿਲ਼ ਹੇ ਵਾਹਿਗੁਰੂ ਅਸੀਂ ਸਾਰਾਂ ਕੰਮ ਕਰਲਾਂਗੇ।
ਇਸ ਤਰ੍ਹਾਂ ਹੀ ਹੁੰਦਾਂ ਤੇ ਅਸ ਮੈਂ। ਹੁਣ ਮੇਰੇ ਬੱਚੇ ਨੂੰ ਇੰਨਾਂ ਸਾਰਾਂ ਹੋਮਵਰਕ ਮਿਲਿਆਂ ਦਾ ਨਰਸਰੀ ਕਲਾਸ ਵਿੱਚ। ਜੇ ਹਲੇ ਏਡਾ। ਸਾਰਾ ਹੋਮਵਰਕ ਦੇ ਦਿੱਤਾ ਏ ਉਹਨੂੰ ਅਹ ਮਤਲਬ ਸ਼ੀਟਸ, ਵਾਲਾ ਅਲੱਗ ਨੋਟਬੁੱਕ ਵਾਲਾ ਅਲੱਗ ਇੱਕ ਇੱਕ ਇੱਕ ਹੋਮਵਰਕ ਪੰਜ ਪੰਜ ਟਾਈਮਸ ਕਰਨਾ ਹੈ।
ਔ ਹੋ,
ਬਹੁਤ-ਬਹੁਤ ਵਾਰੀ ਕਰਨਾ ਪੈਂਦਾ ਹੈ ਫਿਰ ਬੜਾ ਬੜਾ ਜ਼ ਬੜਾ ਸਾਰਾ ਦੇ ਦਿੱਤਾ ਹੈ ਨਾਲ ਪ੍ਰੋਜੈਕਟ ਵੀ ਇੰਨਾ ਸਾਰਾ ਦੇ ਦਿੱਤਾ ਹੈ ਪਤਾ ਹੀ ਨਹੀਂ ਕਿੰਨਾ ਕਰਨਾ ਪਵੇਗਾ।
ਪ੍ਰੋਜੈਕਟ ਤੇ ਹੂੰ ਉਹੀ ਨਾ ਪ੍ਰੋਜੈਕਟ ਤੇ ਆ ਜਾ ਕੇ ਪੇਰੈਂਟਸ ਨੂੰ ਹੀ ਕਰਨਾ ਪੈਂਦਾ।
ਹਾਂ ਉਹ ਛੋਟੇ ਬੱਚੇ ਨੂੰ ਛੋਟੇ ਬੱਚੇ ਨੂੰ ਕੀ ਪਤਾ ਉਹ ਕਿਸ ਤਰ੍ਹਾਂ ਕਰਨਾ ਹੈ ਕਿਸ ਤਰ੍ਹਾਂ ਨਹੀਂ ਕਰਨਾ।
ਤੇ ਅਹਿਸਤਾ ਅਹਿਸਤਾ ਜਿਵੇਂ ਸੈਕਿੰਡ ਥਰਡ ਫੋਰਥ ਕਲਾਸ ਵਿੱਚ ਆਏਗਾ ਨਾ ਇਹਨੂੰ ਫੇਿਰ ਆਪਣੀ ਥੋੜੀ ਹੋਏਗੀ ਰਿਸਪੋਂਸੀਬਿਲਿਟੀ ਵਧੇਗੀ ਕਿ ਹਾਂ ਬਾਈ ਮੈਂ, ਆਪਣਾ ਖੁਦ ਕਰਨਾ ਇਹ ਕਰਨਾ ਉਹ ਕਰਨਾ ਹਜੇ ਤਾਂ ਤੁਹਾਨੂੰ ਹੀ ਖੁੱਦ ਕਰਨਾ ਪਏ, ਹਾਂ, ਥੋੜ੍ਹੀ ਇਟਰੈਕਸ਼ਨ ਦੇਣੀ ਪਏਗੀ
ਔਰ ਉਹਨੂੰ ਉਹਨੂੰ ਛੋਟੇ ਬੱਚੇ ਨੂੰ ਕੀ ਪਤਾ ਕਿ ਇੰਨਾ ਕਰਨਾ ਐ। ਕਿਸ ਤਰ੍ਹਾਂ ਕਰਨਾ ਹੈ ਕਿਸ ਤਰ੍ਹਾਂ ਨਹੀਂ ਕਰਨਾ ਹੈ। ਬਸ ਉਹ ਥੋੜ੍ਹਾ ਬਹੁਤ, ਜਿਹੜਾ ਬੱਚੇ ਦਾ ਕੰਮ ਹੁੰਦਾ ਉਹ ਕਰਵਾ ਦੇ ਨਹੀਂ ਹੈ ਵਿੱਚ ਪ੍ਰੋਜੈਕਟ ਦਾ ਤੇ, ਉਹ ਕਰ ਲੈਂਦੇ।
ਬਾਕੀ ਜਿਹੜੀ ਪ੍ਰੋਜੈਕਟ ਫਾਈਲਜ਼ ਵਾਲੀ ਐਕਟੀਵਿਟੀ ਹੁੰਦੀ ਆ ਨਾ ਉਹ ਬੱਚਾ ਨਾ, ਬਾਕੀ ਬੱਚਿਆਂ ਦੇ ਵਿੱਚ ਬੈਠ ਕੇ ਹੀ ਕਰ,
ਹਾਂ ਉਹ ਟੀਚਰ ਕਰਵਾਦੀ ਹੈ ਨਾ ਪ੍ਰੋਜੈਕਟ, ਥੋੜ੍ਹਾ ਬਹੁਤ ਕਰਵਾਦੇ ਹੈ ਤਾਂ ਪਤਾ ਚੱਲ ਜਾਂਦਾ ਏ।
ਪਤਾ ਲੱਗ ਜਾਂਦਾ ਹੈ ਉਹ ਫਿਰ ਇੱਕ ਬੱਚਾ ਦੂਸਰੇ, ਬੱਚੇ ਨੂੰ ਦੇਖ ਕੇ ਵੀ ਸਮਝ ਆਦਾ ਹਾਂ ਵੀ ਇਸ ਨੇ ਐੇਸੇ ਕੀ ਹੈ ਮੈਂ ਵੀ ਐਸੇ ਕਰੋ ਫਿਰ ਚੀਜ਼ ਬਣ ਜਾਂਦੀ ਹੈ ਘਰ ਨੀ ਬਣ ਪਾਦੀ। ਪ੍ਰੋਜੈਕਟ
ਹਾਂ ਬਾਕੀ ਜਿਸ ਤਰ੍ਹਾਂ ਇਸ ਸਕੂਲ ਸ਼ੁਰੂ ਹੋਏ ਸੀ ਇਹਦੇ ਕੁਛ ਨਾ ਕੁਛ ਆਈ ਜਾ ਰਿਹਾ ਸੀ ਕੁਛ ਨਾ ਕੁਛ ਕੋਈ ਨਾ ਕੋਈ ਫੰਕਸ਼ਨ ਕੋਈ ਨਾ ਕੋਈ ਫੰਕਸ਼ਨ ਕਦੀ ਮਦਰਜ਼ ਤੇ ਕਦੇ, ਕਦੇ ਕੁਛ, ਕਦੇ ਕੁਛ ਬਣਾ ਕੇ ਲਿਆਓ।
ਅੱਛਾ,
ਹਾਂ ਮਤਲਬ ਆਏ ਦਿਨ ਕੁਛ ਨਾ ਕੁਛ ਬੋਲਦੇ ਰਹਿੰਦੇ ਸੀ, ਕਿ ਇਹ ਬਣਾਓ ਇਹ
ਹਾਂ ਸਕੂਲ ਤੇ ਐ ਹੀ ਹੈ, ਕਰਨਾ ਹੀ ਪੈਂਦਾ।
ਹਮ।
ਐਕਵਿਟੀ ਜ਼ਿਆਦਾ ਹੋ ਗਈਆਂ ਨਾ।
ਤੁਹਾਡੇ ਉੱਥੇ ਗੁਰਦੁਆਰੇ ਪੈ ਗਿਆਏ ਕਦੋਂ ਪੈਣਾ ਪਊਗਾ ਸੁਖਮਨੀ ਸਾਹਿਬ ਦਾ।
ਇੱਧਰ ਪੈਣਾ ਅਠਾਰਾਂ ਨੂੰ ਹੀ। ਤੁਡੇ ਇੱਧਰ ਮਤਲਬ ਵੈਸੇ ਤੇ ਅਠਾਰਾਂ ਨੂੰ ਹੀ ਹਰ ਪਾਸੇ ਹੈ ਗੁਰਪ੍ਰਬ ਤੇ ਬਸ ਵੀ ਮਤਲਬ ਜਿੱਧਰ ਹੁੰਦਾ ਮਤਲਬ ਵੈਸੇ ਤਾਂ ਆਪਣੇ ਜਿਹੜੇ ਲੋਕਲ ਗੁਰਦੁਆਰੇ ਨੇ ਮਤਲਬ ਗਲੀਆਂ ਗਲੀਆਂ ਜੋ ਵੀ ਹੈ ਨੇ ਗੁਰਦੁਆਰੇ ਉਹਨਾ ਵਿਚ ਵੀ ਕੀਤਾ। ਕਦੋਂ ਕਦੋਂ ਸ਼ੁਰੂ ਲੇਕਿ ਜਦਰ ਅਸੀ ਜਾਣਾ। ਉਧਰ ਦੋ ਸ਼ੁਰੂ ਹੋਈਆਂ ਸੀ। ਜੀ। ਤੇ ਹੁਣ ਅਠਾਰਾਂ ਨੂੰ ਭੋਗ ਪੈਣਾ। ਤੇ ਅਠਾਰਾਂ ਨੂੰ ਗੁਰ ਅਹ ਤੇ ਅਠਾਰਾਂ ਨੂੰ ਹੀ ਜਿੱ ਅਸੀਂ ਜਾਣਦੇ ਜਿਸ ਗੁਰਦੁਆਰੇ ਅਸੀਂ ਜਾਂਦੇ ਹਾਂ ਉਹ ਇੱਧਰ ਵੀ ਉਹਨਾਂ ਨੇ ਅਠਾਰਾਂ ਨੂੰ ਗੁਰਪੁਰਬ ਤੁ ਦੇਖਾਂਗੇ ਸਵੇਰੇ ਜਧ ਗੁਰਦੁਆਰੇ ਹੋਵਾਂਗੇ ਤੇ ਸ਼ਾਮੀ ਜਾਵਾਂਗੇ ਉੱਧਰ ਹੀ ਜਿੱਧਰ ਜਾਂਦੇ ਹਾਂ ਰੋਜ਼
ਹਮ। ਮੇਰਾ ਮੇਰੇ ਬੇਟੇ ਨੇ ਹਾਂ ਮੇਰੇ ਬੇਟੇ ਨੇ ਪਰਫੋਮ ਕੀਤਾ ਸੀ ਅਤੇ ਉਹਨੇ ਤਾਂ ਕੁਛ ਬੋਲਿਆ ਨੀ ਉਹਨੂੰ ਪੰਜਾਬੀ ਸਿੱਖ ਕਿਸੀ ਦਸ ਪੰ ਪੰਦਰਾਂ ਵੀਹ ਦਿਨ ਸਿੱਖੀ ਮਤਲਬ ਪੰਦਰਾਂ ਵੀਹ ਦਿਨ ਸਿਖਾਈ ਅਤੇ ਉਹ ਬਅਸ ਮਸਾਂ ਸ਼ੁਰੂ। ਸ਼ੁਰੂ ਦਾ ਦਿਨਾਂ ' ਗਿਆ ਤੇ ਉਸ ਤੋਂ ਬਾਅਦ ਗਿਆ ਨੀ ਰੋਜ਼ ਸਵੇਰੇ ਜਾਣਾ ਜਾਣਾ ਹੁੰਦਾ ਸੀ ਦੋ ਘੰਟੇ ਦੀ ਕਲਾਸ ਹੁੰਦੀ ਸੀ ਅੱਠ ਤੋਂ ਦਾ ਅੱਠ ਤੋਂ ਮਤਲਬ ਸਾਢੇ ਗਿਆਰਾਂ ਵਜੇ ਤੱਕ।
ਅੱਛਾ ਗੁਰਦੁਆਰੇ।
ਹਾਂਜੀ ਸਵੇਰੇ ਜਾਂਦਾ ਸੀ ਅੱਠ ਨੌਂ ਵਜੇ ਨਾਲ। ਉਰੋਂ। ਉੱਥੇ ਸਿਖਾਦੇ। ਦੇ ਵੀ ਸੀ ਪੂਰੀ। ਪੰਜਾਬੀ ਸਿਖਾਉਂਦੇ ਸੀ। ਇਤਿਹਾਸ ਬਾਬਾ ਜੀ ਦਾ ਪੂਰਾ ਇਤਿਹਾਸ ਸਿਖਾਉਂਦੇ ਸੀ।
ਅੱਛਾ।
ਥੋੜ੍ਹੇ ਦਿਨ ਹੀ ਗਿਆ ਸ਼ੁਰੂ ਸ਼ੁਰੂ ਤੋਂ ਗਿਆ ਏ ਉਸ ਤੋਂ ਬਾਅਦ ਗਿਆ ਨਹੀਂ ਅਤੇ ਕੱਲ੍ਹ ਭੋਗ ਸੀ। ਬੱਚਿਆਂ ਦਾ। ਮਤਲਬ ਬੱਚਿਆਂ ਦਾ। ਕੱਲ ਕੱਲ ਮਤਲਬ ਸਾਰਿਆਂ ਦਾ ਪੰਜਾਬੀ। ਪੰਜਾਬੀ ਦੀਆਂ ਕਲਾਸਾਂ ਕੱਲ ਖਤਮ ਹੋਈਆਂ ਨੇ ਕੱਲ੍ਹ ਪ੍ਰੋਗਰਾਮ ਸੀ ਨਾ ਬੱਚਿਆਂ ਦਾ ਪ੍ਰੋਗਰਾਮ ਸੀ ਗੁਰਦੁਆਰਾ ਜੋ ਜੋ ਸਿੱਖਿਆ। ਸਿੱਖਿਆ ਉਹ ਬ ਉਹ ਉਹ ਬੋਲਣਾ ਸੀ ਸਾਰਿਆਂ ਨੇ ਸਾਰੇ ਵੱਡੇ ਬੱਚੇ। ਬੱਚੇ ਛੋਟੇ ਬੱਚੇ ਸਾਰਿਆਂ ਨੇ ਕੁਛ ਨਾ ਕੁਛ ਬੋਲਿਆ ਏ ਇਹਨੂੰ ਵੀ ਆਉਂਦਾ ਸੀ ਇਹਨੂੰ ਇਹਨੂੰ ਪੂਰਾ ਆਉਂਦਾ ਸੀ ਪਰ ਇਹਨੇ ਬੋਲਿਆ ਨਹੀਂ ਉੱਥੇ ਜਾ ਕੇ ਕੁਛ ਨਹੀਂ ਬੋਲਿਆ ਇਹਨੇ। ਤੇ ਜਿਸ ਰਾਹੀਂ ਬੱਚਿਆਂ ਨੂੰ ਗਿਫਟ ਮਿਲ ਰਹੇ ਨੇ ਔਰ। ਮੈਨੂੰ ਪੁੱਛੋ ਰਿਹਾ ਮੈਨੂੰ ਕਿਉਂ ਨੀ ਮਿਲ ਰਿਹਾ ਕੁਛ। ਮੈਨੂੰ ਕਿਉਂ ਨੀ ਮਿਲ ਰਿਹਾ ਉਹਨਾਂ ਨੇ। ਉਹਨਾਂ ਨੇ ਉਹਨਾਂ ਨੇ ਸਾਰਿਆਂ ਨੇ ਬੋਲਿਆ ਹੈ ਜਿਹਨਾਂ ਨੂੰ ਗਿਫਟ ਮਿਲ ਰਹੇ ਨੇ ਇਨਾਂ ਗਿਫਟ ਵੀ ਇੱਕ ਬੋਕਸ। ਬੋਕਸੀ ਡੱਬਾ। ਤੇ ਨਾਲ। ਨਾਲੇ ਕੋਡ ਕਾਰਡ ਬੋਰਡ ਮਿਲ ਰਿਹਾ ਸੀ ਨਾਲ ਸਰਟੀਫਿਕੇਟ ਮਿਲ ਰਿਹਾ ਸੀ। ਸਾਰੇ ਬੱਚਿਆਂ ਨੂੰ ਮਿਲਿਆ ਸਾਂ ਅੱਜ। ਜਿਸ ਜਿਸ ਨੇ ਪਾਰਟੀਸਪੇਟ ਕੀਤਾ ਸੀਗਾ।
ਤੇ ਇਹ ਵੀ ਇਹ ਵੀ ਇਹ ਵੀ ਗਿਆ ਸੀ ਨਾ ਪੰਦਰਾਂ ਦਿਨ ਵੈਸੇ।
ਪੰਦਰਾਂ ਦਿਨ ਨੀ। ਗਿਆ ਵਿੱਚ ਵਿੱਚ ਸ਼ੁਰੂ ਸ਼ੁਰੂ ਤੋਂ ਗਿਆ ਬਸ ਉਸ ਤੋਂ ਬਾਅਦ ਗਿਆ ਹੀ ਨਹੀਂ। ਇਹਨੂੰ ਬੋਲਦੇ ਰਹੇ ਆ ਚਲੇ ਜਾ। ਚਲੇ ਜਾ ਗਿਫਟ ਮਿਲੇਗਾ ਇਹ ਮਿਲੇਗਾ ਉਹ ਮਿਲੇਗਾ ਇੰਨੇ ਇਹ ਮੰਨਿਆ ਹੀ ਨਹੀਂ ਨਾ ਇਹਨੇ ਉੱਥੇ ਜਾ ਕੇ ਕੁਛ ਬੋਲਿਆ ਇਹਨੂੰ ਆਉਂਦਾ ਸੀ ਮੈਂ ਬੋਲਦੇ ਬੋਲਦੇ। ਗਏ ਆ ਤੈਨੂੰ ਵੀ ਮਿਲ ਜਾਏਗਾ ਗਿਫਟ ਇਨੇ ਕੁਛ ਬੋਲਿਆ ਨੀ ਫਿਰ ਜ ਅ ਅ ਲੈਣ ਗਿਆ ਅੱਗੇ ਗਿਫਟ ਲੈਣ ਗਿਆ ਮੈਂ ਕਿਹਾ ਹਾਲੇ ਵੀ ਟਾਈਮ ਹੈ। ਤੈਨੂੰ ਆਉਂਦਾ ਹੈ ਨਾ ਫੇਰ ਥੋੜਾ ਫੇਰ ਥੋੜਾ ਜਿਹਾ। ਬੋਲਿਆ ਥੋੜ੍ਹਾ ਜਿਹਾ ਮੂੰਹ ਖੋਲਿਆ ਤੇ ਫੇਰ ਇਹ ਕਾਰਡਬੋਰਡ ਮਿਲਿਆ ਉਹਨਾਂ ਨੂੰ ਵੀ ਤਰਸ ਆ ਗਿਆ। ਟੀਚਰ ਨੂੰ ਤੇ ਫਿਰ ਉਹਨੂੰ ਦਿੱਤਾ। ਕਾਰਡਬੋਰਡ ਦਿੱਤਾ ਇੱਕ।
ਤੇ ਗਿਫਟ?
ਗਿਫਟ ਨਹੀਂ ਮਿਲਿਆ। ਇਹ ਨੇ ਕੁਛ ਸੁਣਾਇਆ ਹੀ ਨਹੀਂ ਕੁਛ। ਮਿਲ ਕਿੱਧਰੋਂ ਮਿਲਦਾ।
ਅਛਾ ਤੇ ਉਹ ਬਹੁ ਗੁਰਦੁਆਰੇ ਵਾਲਿਆ ਨੂੰ ਪਤਾ।
ਇਹ ਸਭ ਤੋਂ ਛੋਟਾ ਬੱਚਾ ਸੀ ਉੱਥੇ ਕਲਾਸ ਵਿੱਚ ਸਭ ਤੋਂ ਛੋਟਾ ਬੱਚਾ ਹਾਂਜੀ।
ਚਲੋ ਕੋਈ ਨੀ ਕਾਰਡਬੋਰਡ ਵੀ।
ਕੋਈ ਨਹੀਂ ਅਗਲੇ ਸਾਲ ਕਰੇਗਾ ਅਗਲੇ ਸਾਲ ਹਾਂਜੀ ਅਗਲੇ ਸਾਲ ਕਰੇਗਾ ਸਹੀ ਤਰ੍ਹਾਂ ਤਾਂ ਇਹਨੂੰ ਕੁਛ ਮਿਲੇਗਾ ਨਹੀਂ। ਤੇ। ਹਾਂ ਇਹ ਵੀ ਉਹਨਾਂ ਨੇ ਦੇਖ ਦੇਖ ਕੇ ਦਿੱਤਾ ਹੈ ਇਹਨਾਂ ਨੂੰ ਕਿ ਇਹਨੂੰ ਸਮਝਾਏ ਕਿ ਆ ਕਿਸੇ ਅੱਗੋਂ ਤੋਂ ਕਰਨਾ ਬੱਚੇ ਪਰਫੋਰਮ ਕਰਨਾ। ਤੁਹਾਨ ਬਹੁਤ ਸਾਰੇ ਗਿਫਟ ਮਿਲਗੇ।
ਅੱਛਾ ਤੇ ਵੈਸੇ ਗਿਫਟ ਚ ਹੈ ਕੀ ਸੀ।
ਕਾਰਡਬੋਰਡ ਮਿਲਿਆ ਨਾ ਚਾਰ ਸਾਹਿਬਜ਼ਾਬ ਦੀ ਫੋਟੋ ਖਚਪੀ ਸੀ ਕ ਕਾਰਡਬੋਰਡ ਦੇ ਉੱਪਰ
ਉਹ ਤੇ ਕਾਰਡਬੋਰਡ ਹੋ ਗਿਆ ਨਾ ਪਰ ਉਹ ਗਿਫਟ ਕੀ ਸੀ।
ਗਿਫਟ ਨਹੀਂ ਮਿਲਿਆ ਬਸ ਇਹਨੂੰ ਸਿਰਫ਼ ਕਾਰਡਬੋਰਡ ਮਿਲਿਆ।
ਅੱਛਾ। ਚਲੋ ਕੋਈ ਨੀ। ਇੰਨਾ ਵੀ ਬਹੁਤ ਹੁੰਦਾ ਹੈ।
ਬਹੁਤ ਹੁੰਦਾ ਹੈ ਇੰਨਾ ਵੀ ਨਾਲੇ ਇਹਨੇ ਕੁਛ ਇੰਨਾ ਖਾਸ ਨਹੀਂ ਕੀਤਾ ਪਰਫੋਰਮ ਜਾਂ ਜੋ ਉਹਨੂੰ ਕਾਰਡਬੋਰਡ ਵੀ ਮਿਲਦਾ। ਉਹਰ ਤੂਫਾਨ ਇੰਨਾ ਉਠਾਦਾ ਹੈ ਉੱਥੇ ਜਾ ਕੇ ਗੁਰਦੁਆਰੇ ਕੋਈ ਹਿਸਾਬ। ਆਪ ਨਹੀਂ ਬੈਠਦਾ ਟ ਤੱਕ ਨਹੀਂ ਹੈ ਜ਼ਰਾ ਵੀ ਜ਼ਰਾ ਨਹੀਂ ਬੈਠਦਾ ਬਹੁਤ ਪਰੇਸ਼ਾਨ ਕਰਦਾ ਇਵੇ ਜ਼ੋਰ ਜ਼ੋਰ ਦੀ ਚੀਕਾਂ ਮਾਰੇਗਾ ਗੁਰਦੁਆਰੇ ਵਾਕ ਚੱਲ ਗਮਰ ਹੈਗਾ ਬੜੀ ਜ਼ੋੂਰਸੂਰਤੀ ਸਾਰਿਆਂ ਨੂੰ ਬੋਲਦੇ ਰਹਿੰਦੇ ਮੱਤ ਕਰ ਮੱਤ ਕਰ ਲੇਕਿਨ ਇਹ ਮੰਨਦਾ ਨਹੀਂ ਹੈ। ਵਾਨ ਹੋ ਗਿਆ ਚਲੋ ਮੈਂ ਦੇਖਾਂ ਜ਼ਰਾ ਬੱਚਿਆਂ ਨੂੰ ਆਪਣੇ
ਹਾਂਜੀ ਹਾਂਜੀ ਕੋਈ ਨੀ ਦੱਸਦੇ। ਹਾਂਜੀ। ਚਲੋ ਠੀਕ ਹੈ ਜੀ
ਜੀ।
ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।